ਹੈਲੋ,
ਹਾਂਜੀ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
ਹੋਰ ਵਧੀਆ- ਵਧੀਆ ਤੁਸੀ ਦੱਸੋ?
ਬਸ ਕੁਛ ਨੀ ਬੈਠੇ ਵੇ ਸੀ ਗਰਮੀ ਦੇ ਮਜੇ ਲੈਨੇ ਪਏ ਆ ਬੈਠੇ ਹੋਏ।
ਹਾਂਜੀ ਗਰਮੀ ਵੀ ਬੋਤ ਜਿਆਦਾ ਹੋ ਰਹੀ ਐ।
ਮਤਲਬ ਬੋਤ ਜਿਆਦਾ ਗਰਮੀ ਹੋਈ ਵੀ ਹੈਗੀ ਐਂ।
ਹਾਂਜੀ- ਹਾਂਜੀ।
ਪਿੱਛੇ ਹੋਣੇ ਦੋ- ਤਿੰਨ ਦਿਨ ਜਰਾ ਬਰਸਾਤ ਲੱਗੀ ਹੋਈ ਸੀ ਲਗਾਤਾਰ।
ਅੱਛਾ ਜੀ ਸਾਡੇ ਤਾ ਉਹ ਵੀ ਨੀ ਪਈ ਹੈਗੀ।
ਕਿਸ ਸਾਈਡ ਹੈਗੇ ਹੋ ਹਰਿਆਣਾ ਸਾਈਡ?
ਨਹੀ- ਨਹੀ, ਨਹੀ ਪੰਜਾਬ ਸਾਈਡ।
ਪੰਜਾਬ ਸਾਈਡ ਤੇ ਪੰਜਾਬ ਸਾਈਡ ਹਜੇ ਕੋਈ ਬਾਰਿਸ਼- ਬੁਰਿਸ਼ ਨਹੀ ਪਈਆਂ।
ਮਤਲਬ ਸਾਡੇ ਸਾਈਡ ਨਹੀਂ ਪਈਆਂ ਨਈ ਤਾਂ ਵਧੀਆ ਪਈਆਂ ਨੇ ਦੂਸਰੀ ਸਾਈਡ ਤਾਂ
ਅਦਾ ਹਏ 'ਤਨਕ ਇੱਕ ਬਾਰਿਸ਼ ਹੀ ਨਹੀਂ ਹੋਈ ਉਧਰ।
ਮਤਲਬ ਸਾਡੇ ਐਵੇਂ ਤਾਂ ਹੋਈਆਂ ਨੇ ਮਤਲਬ ਲਗਾਤਾਰ ਨੀ ਹੋਈ ਵੀ ਜਿਵੇਂ ਮਤਲਬ ਮੈਂ ਬੋਹ ਜਗਾ ਦੇਖਿਆ ਹਨਾ ਵੀ ਲਗਾ ਪਰ ਦੋ ਦਿਨ
ਹਾਂਜੀ, ਇਧਰ ਸਾਡੇ ਆਲੀ ਸਾਇਡ ਤੇ ਤਿੰਨ-ਚਾਰ ਦਿਨ ਲਗਾਤਾਰ ਹੋਈਆਂ।
ਸਾਡੇ ਨੀ ਬਿਲਕੁਲ ਵੀ ਐਵੇਂ ਹੋਈਆਂ ਨੇ ਸਾਡੇ ਦਾ ਬੀ ਜੇ ਅੱਧਾ ਅ ਕੁ ਘੰਟਾ ਪੈ ਗਿਆ ਬੱਸ।
ਅੱਛਾ ਨਹੀਂ, ਇੱਥੇ ਤਾਂ ਸਮਝੋ ਸਵੇਰ ਦਾ ਚਾਲੂ ਹੋਇਆ 'ਤੇ ਪੈਂਦਾ ਹੀ ਪਿਆ ਸ਼ਾਮ ਤ ਕਨ ਰਾਤ ਤ
ਨਹੀਂ-ਨਹੀਂ, ਮਤਲਬ ਸਾਡੇ ਤਾਂ ਰਾਤ ਨੂੰ ਰਾਤੀ ਪਿਆ ਸੀ, ਮਤਲਬ ਜਿਵੇਂ ਦੋ- ਢਾਈ ਵਜੇ ਰਾਤ ਨੂੰ। ਤੇ ਜਦੋਂ ਸਵੇਰੇ ਉੱਠੇ ਬਸ ਹਾਂਜੀ ਹਾਂ, ਓ ਤਾਂ ਕੁਛ ਪਤਾ ਹੀ ਨਹੀਂ ਲਗਦਾ ਹੈਗਾ।
ਤੇ ਮੀਂਹ ਪੈ ਗਿਆ, ਉਹ ਤੇ ਕਿਸੇ ਦੇ ਪਏ 'ਤੇ ਪਤਾ ਵੀ ਲੱਗੇ, ਸਾਡੇ ਹੁਣ ਕਿੱਥੇ ਪਈਆਂ ਸੀ ਲਗਾਤਾਰ ਤੇ ਇੱਕ ਦਿਨ ਸਾਡੇ ਬੱ ਤੇਰੀ ਛੁੱਟੀ ਵੀ ਹੋ ਗਈ ਸੀ ਸਕੂਲ ਦੀ।
ਹਾਂਜੀ-ਹਾਂ, ਮਤਲਬ ਮੈਂ ਕਾਫ਼ੀ ਜਗ੍ਹਾ ਦੇਖਿਆ ਵੀ ਬਹੁਤ ਬਾਰਿਸ਼ ਹੋਈ ਆ।
ਹਾਂਜੀ, ਬਸ ਉਹਨੂੰ ਜਿਹੜੀ ਉਹ ਬਾਰਿਸ਼ ਹੋਈ ਐ, ਉਹਨੂੰ ਜਿਹੜੀ ਤਪਸ਼ ਨਿਕਲਦੀ ਪਈ ਏ, ਘਰਾਂ ਦੇ ਅੰਦਰ ਉਹਦੀ ਬਾਰਿਸ਼ ਦੇ ਨਾਲ ਉਹ ਐਸੀ ਬੁਮਾ-ਬੁਮਾਸ ਦੀ ਹੋਈਦੀ ਹੈਗੀ, ਔਰ ਵੈਸੀ ਚਿਪ-ਚਿਪੀ ਜਿਹੀ ਗਰਮੀ ਹੋਈਦੀ ਏ, ਕੁਛ ਕਹਿਣ ਦਾ ਜਵਾਬ ਹੈ।
ਹਾਂਜੀ, ਇਹ ਨਾਲੇ ਉਹ ਨਾ ਮੱਛਰ-ਮੱਖੀਆਂ ਜ਼ਿਆਦਾ ਹੋ ਜਾਂ
ਹਾਂਜੀ-ਹਾਂਜੀ, ਮੱਖੀਆਂ-ਮੱਛਰਾਂ ਵੀ ਹੋ ਗਏ ਹੈਗੇ, ਬੜੇ।
ਹਾਂਜੀ, ਆ ਭਮੱਕੜ ਜੇ ਉਹ ਐਵੇਂ ਡਿੱਗੀ ਜਾਂਦੇ ਆ ਸ਼ਾਮ ਨੂੰ, ਹਾਂਜੀ, ਸ਼ਾਮ ਨੂੰ ਨਾ ਜਾ ਮਤਲਬ ਜਦੋਂ ਥੋੜਾ ਜਾ ਹਨੇਰਾ ਹੋਣ ਲੱਗ ਜਾਂਦਾ, ਉਦੋਂ ਬਾਅਲੇ ਭਮੱਕੜ-ਭੁੰਮੱਕੜ ਜੇ ਆ ਜਾਂਦੇ ਆ।
ਨਾਲੇ ਉਹ ਕੀ ਕਹਿੰਦੇ ਉਹ ਵੀ 'ਤੇ ਆਣ ਵਾਲੀ ਨੇ ਉਹ ਕੀ ਬੋਲਦੇ ਹੈਗੇ ਆ, ਸ਼ਿਵਰਾਤਰੀ ਸ਼ਾਇਦ ਉਹ। ਤੇ ਸਾਵਨ ਸੋਰੀ, ਸਾਵਨ ਆਣ ਵਾਲਾ ਏ, ਉਹ ਸਾਵਨ ਉਹ ਸ਼ਿਵਜੀ ਦਾ ਈ ਹੁੰਦਾ ਐ।
ਨਹੀਂ-ਨਹੀਂ। ਮਤਲਬ ਇਹ ਤੀਆਂ ਦਾ ਤਿਉਹਾਰ ਹੁੰਦਾ, ਇਹਦੇ 'ਚ ਬਾਰਿਸ਼ ਹੁੰਦੀ ਆ ਮਤਲਬ ਸਾਰਾ ਸਾਵਨ ਬਾਰਿਸ਼ ਹੀ ਪੈਂਦੀ ਆ।
ਹਵਨ ਆਇਆ ਝੂਮਕੇ ਕਹਿੰਦੇ ਜਿਹੜਾ।
ਹਾਂਜੀ।
ਅੱਛਾ, ਬਸ ਉਹ
ਕੱਲ ਨੂੰ ਹੋ ਜਾਣਾ ਏ ਬਸ, ਕੱਲ ਨੂੰ ਹੋ ਜਾਣਾ ਸ਼ੁਰੂ।
ਪਤਾ ਨੀ ਕਦਾ ਕਦੋਂ ਦਾ ਹੈਗਾ, ਪਤਾ ਨੀ ਪੰਦਰਾਂ ਤੇ ਹੋ ਗਈ ਅੱਜ।
ਹਾਂਜੀ, ਕੱਲ ਤੋਂ ਈ ਆ, ਕੱਲ ਨੂੰ ਮਤਲਬ ਪਹਿਲੀ ਸੰਗਰਾਦ ਆਗੀ।
ਹਾਂਜੀ, ਉਹ ਤੇ ਕੱਲ ਹੋ ਗਈ ਨਾ?
ਹਾਂਜੀ, ਮਤਲਬ ਕੱਲ ਤੋਂ ਸ਼ੁਰੂ ਹੋ ਜਾਣਾ।
ਹਾਏ, ਹਾਏ, ਹਾਏ, ਹਾਏ ਇੱਥੇ ਮੌਸਮ ਵਧੀਆ ਹੋਇਆ ਇੱਥੇ ਸ ਵਧੀਆ ਹੋਇਆ ਮੌਸਮ ਬਰਸਾਤ ਹੋ ਰਹੀ ਸੀ, ਇੰਝ ਲੱਗ ਰਿਹਾ ਸੀ। ਘੁੰਮਣ ਵਾਲਾ ਮੌਸਮ ਹੋਇਆ ਤਾਂ ਹੈਗਾ ਏ, ਤੇ ਪਰ ਬਾਹਰ ਨਿਕਲੇ ਤੇ ਉਹੀ ਓ ਪੱਕਾ ਓਹੀ ਗਰਮੀ
ਨਾਲੇ ਚਲੋ ਐਵੇਂ ਆ ਹਨਾ, ਬਾਰਿਸ਼ ਹੁੰਦੀ ਆ ਤਾਂ ਚਾਰ ਦਿਨ ਏਸੀ ਬੰਦ ਹੋ ਜਾਂਦੇ ਆ, ਦੇਖੋ ਚੌਵੀ ਘੰਟੇ ਏਸੀ ਚੱਲਦਾ ਰਹਿੰਦਾ।
ਤੇ ਐ ਸਗੋਂ ਜ਼ਿਆਦਾ ਖ਼ਰਾਬ ਕਰਦਾ ਸ਼ਰੀਰ, ਐ ਚੌਵੀ ਘੰਟੇ ਸੀ ਚੱਲਣ ਵਾਲਾ।
ਹਾਂਜੀ-ਹਾਂਜੀ, ਉਹੀ ਆਦਤ ਪੈ ਜਾਂਦੀ ਆ ਨਾ।
ਓਈਓ ਕਹਿੰਦੇ ਹੁਣ ਬੰਦਾ ਕੰਮ ਵਾਲਾ ਹੋਏ, ਤੇ ਹੁਣ ਕਿੱਥੇ ਰਸੋਈ 'ਚ ਜਾਏ ਫ਼ਿਰ ਦੁਆਰਾ ਏਸੀ 'ਚੋ ਆਏ ਤੇ ਉਦੇਂ ਆਪ ਈ ਗਰਮ-ਸਰਦ ਹੋ ਜਾਨਾ।
ਹਾਂਜੀ-ਹਾਂਜੀ, ਨਾਲੇ ਨਾ ਜੇ ਆਪਾਂ ਰਸੋਈ'ਚੋ ਇਹ ਰਸੋਈ'ਚ ਕੰਮ ਕਰ ਕਿਉਂ ਆ ਹਨਾ, ਆਪਾਂ ਸੋਚਦੇ ਵੀ ਚਲੋ ਨਹਾਉਣੇ ਆ, ਜੇ ਪੰਜ ਮਿੰਟ ਏਸੀ 'ਚ ਬਹਿਜਾ ਫਿਰ ਕਹਿੰਦੇ ਛੱਡੋ।
ਹਾਂ, ਇਹ ਤੇ ਹੈ ਹੀ, ਆਪਾਂ ਤੇ ਇਹ ਕਹਿੰਦੇ ਆਂ ਕਿ ਚੱਲ ਬਾ ਇੱਕੋ ਵਾਰੀ ਗੁੱਸਾਂਗੇ ਕੰਮ-ਕੁਮ ਕਰਕੇ, ਪਰ ਨਹੀਂ, ਏਦਾਂ ਮੈ ਜਾਏ ਸਮਝੋ ਰੋਟੀ ਬਨਾਏ ਤੇ ਇੰਝ ਲੱਗਦਾ ਕਿ ਹੁਣ ਬਸ ਫਟਾਫਟ ਕਮਰੇ 'ਚ ਏਸੀ ਅੱਗੇ ਬਹਿ ਜਾਈਏ, ਫੇਰ ਦੁਬਾਰਾ ਹਿੰਮਤ ਨੀ ਹੁੰਦੀ ਰਸੋਈ 'ਚ ਦੁਆਰਾ ਰੋਟੀ ਲੈ ਆਈਏ ਜਾਕੇ।
ਹਾਂਜੀ-ਹਾਂਜੀ।
ਸਹੀ ਹੋਈ ਏ, ਹੁਣ ਤੇ ਪਵਾਂਗੇ ਹੁਣ ਸਟਾਰਟ ਹੋ ਜਾਣੀਆਂ ਬਰਸਾਤਾਂ ਦੇਖੋ। ਫਿਰ ਜੁਲਾਈ ਦੇ ਵਿੱਚ ਸਟਾਰਟ ਹੋਈ ਜਾਂਦੀਆਂ ਹੈ
ਹਾਂਜੀ-ਹਾਂ, ਸਾਰੇ ਜੁਲਾਈ ਤੇ ਦੇਖੋ ਪਈ ਜਾਣੀ ਆ, ਅਗਸਤ ਤੱਕ ਬਸ ਬਾਰਿਸ਼‌।
ਹਾਂਜੀ ਦੋ ਮਹੀਨੇ ਹੈ ਹੀ ਐ।
ਹਾਂਜੀ-ਹਾਂਜੀ, ਹਾਂਜੀ ਚਲੋ ਐਵੇਂ ਐ ਨਾ ਹਾਂਜੀ, ਹਾਂ ਵਧੀਆ ਤੁਸੀਂ ਦੱਸੋ?
ਬਸ ਅਸੀਂ ਵੀ ਵਧੀਆ, ਬਸ ਬੱਚਿਆਂ ਨੂੰ ਮੈਂ ਕਹਿ ਰਹੀ ਸੀ ਸੋਜਾ ਜਾ ਕੇ, ਬਸ ਆਈਓ ਮੱਛਰ ਦੇ ਪਏ ਇੱਧਰ-ਉਧਰ ਦੁਪਹਿਰੇ ਦੋ ਘਣਿਆ ਸੋ ਜਾਏ ਤਾਂ ਥੋੜਾ ਸਹੀ ਰਹਿੰਦੇ ਹੈਗੇ ਨੇ, ਤੇ ਸਾਰਾ ਦਿਨ ਚਿੜ-ਚਿੜ, ਚਿੜ-ਚਿੜ ਕਰਦੇ ਰਹਿੰਦੇ ਹੈਗੇ ਆ।
ਹਾਂਜੀ-ਹਾਂਜੀ, ਨਾਲੇ ਐਵੇਂ ਵੀ ਹੁੰਦਾ ਨਾ ਜਦੋਂ ਬਾਰਸ਼ ਹੁੰਦੀ, ਆਪਾਂ ਨੂੰ ਇਹ ਹੁੰਦਾ ਵੀ ਚਲੋ ਬਹਾਨਾ ਪਕੌੜੇ ਪੂੜੇ ਬਣਾ ਲੈਂਨੇ ਆ ਹਨਾ, ਗਰਮੀ 'ਚ ਤਾਂ ਖਾਂਦੇ ਨਹੀ ਜਾਦੇ ਹੈਗੀ। ਨਾ ਬਣਾਏ ਜਾਂਦੇ ਆ, ਗਰਮੀ 'ਚ ਤੇ ਨਾ ਖਾਂਦੇ ਜਾਂਦੇ ਆ।
ਪਕੌੜੇ ਬਣ ਜਾਂਦੈ ਗਰਮੀ 'ਚ।
ਹਾਂਜੀੇ, ਮਤਲਬ ਜੇ ਆਪਾਂ ਬਣਾ ਵੀ ਲਈਏ ਨਾ, ਤਾਂ ਫਿਰ ਗਰਮੀ ਕਰਕੇ ਮਨ ਨੀ ਕਰਦਾ ਖਾਣ ਨੂੰ।
ਕਰਦਾ ਉਹ ਕੁਛ ਐ, ਮ ਮਤਲਬ ਮੌਸਮ ਵੀ ਐਸਾ ਹੈਗਾ ਨਾ, ਕਿ ਮਤਲਬ ਪਾਣੀ ਪੀ - ਪੀ ਕੇ, ਹੀ ਬੰਦੇ ਦਾ ਮਤਲਬ ਮਤਲਬ ਉਹ ਭੁੱਖ ਹੀ ਨੀ ਲੱਗਦੀ ਹੈਗੀ।
ਹਾਂਜੀ-ਹਾਂਜੀ।
ਪਾਣੀ ਪੀ-ਪੀ ਕੇ ਟਿੱਡ ਆਫਿਰ ਗਿਆ ਐ, ਪਰ ਪਿਆਸ ਫਿਰ ਲੱਗੀ ਜਾਂਦੀ। ਪਈ ਆ, ਹੁਣ ਕੁਛ ਤੁਸੀਂ ਕੁਛ ਤਲਿਆ ਹੋਇਆ ਖਾਹ ਲੋ ਜਰਾ, ਇਹੀਓ ਗਰਮੀਆਂ ਦੇ ਵਿੱਚ ਉਹ। ਹੋਰ। ਹਜੇ ਪਤਾ ਸਮਝ ਲੋ ਰਾਤ ਦਾ ਹੀ ਖਾਧਾ ਹੋਇਆ, ਸਵੇਰ ਤੱਕ ਇੰਝ ਲੱਗਦਾ ਪਤਾ ਨੀ, ਉੱਪਰ ਹੀ ਪਿਆ ਦਾ ਹਜੇ ਤੱਕ।
ਹਾਂਜੀ-ਹਾਂਜੀ, ਹਜਮ ਨਹੀਂ ਹੁੰਦਾ ਹੈਗਾ।
ਚੱਲਦਾ ਜਿਹੜਾ ਉਹ ਹੈ ਨਾ, ਸੋਣ ਦਾ, ਖਾਣ ਦਾ ਉਹ ਵੀ ਕੁਛ ਰੂਟੀਨ ਨੀ ਹੈਗਾ।
ਕੁਛ ਐਵੇਂ ਵੀ ਹੋ ਗਿਆ ਨਾ, ਤੇ ਆਪਾਂ ਰੋਟੀ ਖਾ ਕੇ ਪੈ ਜਾਂਨੇ ਆ ਬਾਹਰ ਜਾਂਨੇ ਤਾਂ, ਗਰਮੀ ਲੱਗਦੀ ਆਪਾ ਨੂੰ ਹੁੰਦਾ ਵੀ ਚਲੋ ਰੋਟੀ ਖਾ ਕੇ ਏ - ਸੀ 'ਚ ਬਹਿ ਜਾਉ।
ਉਹੀਉ ਸਾਡਾ ਫੇਰ, ਉਹ ਬਿਮਾਰੀਆਂ ਦਾ ਘਰ ਜਿਹੜਾ ਬੋਲਦੇ ਹੈਗੇ ਉਹ, ਚਾਲੂ ਹੋ ਜਾਂਦਾ ਫਿਰ।
ਹਾਂਜੀ-ਹਾਂਜੀ।
ਪਹਿਲੇ ਜ਼ਮਾਨੇ 'ਚ ਵੇਖਲੋ ਕੋਈ ਹੁੰਦਾ ਸੀ, ਕਿਸੇ ਨੂੰ, ਅੱਜ- ਕੱਲ ਤੇ, ਨਵੀਆਂ ਨਵੀਆਂ ਚੀਜ਼ਾਂ ਆ, ਗਈਆਂ ਹੈਗੀਆਂ। ਕਿ ਅੱਜ ਐ ਈ, ਕਿਸੇ ਨੂੰ ਕੁੱਛ ਨਾਮ ਵੀ ਫਿਰ ਦੇਖੋ ਨਵੇਂ-ਨਵੇਂ ਐ। ਕਦੀਂ ਅਸੀਂ ਸੁਣਿਆ ਸੀ ਕਿ ਕੋਈ ਬੀ - ਪੀ, ਕੋਈ ਸ਼ੂਗਰ ਹੁੰਦਾ ਹੈਗਾ। ਇੰਨਾ ਮਿੱਠਾ ਖਾਂਦੇ ਸੀ, ਪਹਿਲੇ ਦੇ, ਬਜ਼ੁਰਗ ਲੋਗ। ਗੁੜ ਵੇਖਲੋ, ਔਰ ਉਹ ਮਿੱਠੇ ਮਰਦਾਨੇ, ਦਾਣੇ ਬੂਦ
ਮਤਲਬ ਤੁਸੀਂ ਐਂ ਦੇਖੋ ਨਾ, ਪੁਰਾਣੇ ਬਜ਼ੁਰਗਾਂ ਨੂੰ, ਹੁਣ ਵੀ ਉਹ ਇੰਨਾ - ਇੰਨਾ ਗੁੜ ਖਾਂਦੇ। ਤੇ ਉਹਨਾਂ ਨੂੰ ਸ਼ੂਗਰ ਨੀ ਹੈਗਾ, ਨਵੀਂ ਜਨਰੇਸ਼ਨ ਨੂੰ ਸ਼ੂਗਰ ਐ।
ਚੱਲਦੇ ਬੱਚਿਆਂ ਨੂੰ ਵੀ ਦੇਖਲੋ, ਉਹਦੇ 'ਚ ਵੀ ਮਤਲਬ ਕਹਿੰਦੇ ਕਿ ਐ ਰੋਟੀ 'ਚ ਸ਼ੂਗਰ ਐ ਇਹ 'ਚ ਵੀ ਸ਼ੂਗਰ ਏ, ਦੱਸ ਸੁਣ, ਇਹ ਨਾ ਖਾਈਏ ਤੇ ਹੋਰ ਕੀ, ਖਾਈਏ ਕਾਹ ਪੂ ਖਾਈਏ।
ਹਾਂਜੀ, ਹਾਂ ਬਿਲਕੁਲ, ਮਤਲਬ ਜਾ ਚੀਜ਼ਾਂ ਨਾ, ਮਿਲਾਵਟ ਵਾਲੀਆਂ ਆ ਗਈਆ।
ਹਾਂਜੀ, ਇਹ ਤੇ ਸਹੀ ਕਹਿ ਰਹੇ ਹੋ, ਅੱਜ - ਕੱਲ ਸ਼ੁੱਧ ਕੁਛ ਨੀ ਆਂਦਾ ਪਿਆ ਹਗਾ।
ਹਾਂਜੀ-ਹਾਂਜੀ। ਉਹ ਜੇ, ਤੁਸੀਂ ਘਰੇ ਕੁਛ ਬਣਾ ਰਹੇ ਹੋ ਤਾਂ, ਬਸ ਠੀਕ ਹੈ ਨਹੀਂ ਬਾਹਰ ਦਾ ਤਾਂ ਸਭ ਮਿਲਾਵਟ ਹੀ ਹੈ।
ਪਹਿਲੇ ਜ਼ਮਾਨੇ 'ਚ ਲੋਕਾਂ ਨੇ ਡੰਗਰ-ਡੂੰਗਰ ਘਰ ਪਾਲ ਲੇਂਦੇ ਸੀ। ਤਾਜ਼ਾ ਦੁੱਧ ਘਿਓ, ਮੱਖਣ ਸਭ ਘਰ ਦਾ ਹੁੰਦਾ ਸੀ। ਜੀ ਅੱਜ-ਕੱਲ੍ਹ ਅੱਛਾ ਤੁਸੀਂ ਰੱਖਦੇ ਹੋ, ਹੁਣ ਵੀ
ਹਾਂਜੀ।
ਅੱਛਾ ਪੰਜਾਬ ਸਾਈਡ ਤੇ ਵੈਸੇ ਈ ਰੱਖਦੇ ਹੈਗੇ ਐ।
ਹਾਂਜੀ ਹਾਂ ਸਾਡੇ ਤਾਂ ਮੋਸਟਲੀ ਰੱਖਦੀ ਐ ਪਰ ਮਤਲਬ ਸਾਡੇ ਵੀ ਬੋਤ ਹੋ ਗਿਆ ਹੀ। ਮਤਲਬ ਸਾਡੇ ਪਿੰਡ ਚ ਵੀ ਅੱਧੇ ਘਰ ਹੀ ਰੱਖਦੇ ਅੱਧੇ ਤਾਂ ਵੇਚ ਦਿੰਦੇ ਆ।
ਹਾਂ ਉਹੀਓ ਨਾਂ ਫਿਰ ਇਨਾਂ ਦਾ ਵੀ ਤਾਂ ਫੇਰ ਕੰਮ ਹੀ ਹੁੰਦਾ ਹੈਗਾ ਨਾਂ ਫਿਰ ਗਰਮੀ-ਗੁਰਮੀ ਚ ਬੰਦਾ ਫਿਰ ਇਨਾਂ ਦੀ ਵੀ ਖਿਲਾਈ-ਪਿਲਾਈ ਫਿਰ ਇਹਨਾਂ ਦਾ ਉਹ
ਹਾਂਜੀ-ਹਾਂਜੀ ਮਤਲਬ ਮੈਨੂੰ ਐ ਲੱਗਦਾ ਵੀ ਜਦੋਂ ਤੁਸੀਂ ਇੱਕ ਵਾਰੀ ਕਾਰ ਦਾ ਦੁੱਧ ਪੀ ਲਿਆ ਤੁਸੀਂ ਫੇਰ ਬਾਰ ਦਾ ਨੀ ਪੀ ਸਕਦੇ।
ਮੈਂ ਐ ਤੇ ਹੈਗਾ ਏ।
ਹਾਂਜੀ ਹਾਂ।
ਜੇ ਕੋਈ ਨੋਜ ਹੁੰਦਾ ਕਾਰ ਦਾ ਸਾਡਾ ਸ਼ੁੱਧ ਹੁੰਦਾ ਉਹ ਕੀ ਐ ਕਿ ਓ ਫੈਟ ਕੇ ਪਤਾ ਨੀ ਮਲਾਈ ਕੱਢ ਕੇ ਕੀ ਉਨੂੰ ਦਿੰਦੇ ਹੈਗੇ ਕਰੀਮ ਕੱਢ ਕੇ ਦਿੰਦੇ ਦੁੱਧ ਦੇ ਕੀ ਕੱਢ ਕੇ ਦਿੰਦੇ ਐ।
ਹਾਂਜੀ ਹਾਂ ਕਰੀਮ ਕੱਢ ਕੇ ਦਿੰਦੇ ਆ ਜਾਂ ਵਿੱਚ ਪਾਨੀ ਮਿਕਸ ਕਰਕੇ ਦਿੰਦੇ ਆ ਉਹ ਤਾ।
ਵੀ ਉਹ ਤੋਂ ਫੇਰ ਉਹ ਸਵਾਦ ਨੀ ਹੈਗਾ ਜੋ ਘਰ ਦੇ ਦੁੱਧ ਦਾ ਟੇਸਟ ਹੁੰਦਾ ਐ।
ਮਤਲਬ ਤੁਸੀਂ ਐ ਦੇਖੋ ਸਾਡੇ ਵੀ ਜਿਵੇਂ ਹੁਣ ਮੱਝਾਂ ਦੁੱਧ ਹਟ ਜਾਂਦੀਆਂ ਨੇ ਨਾ ਮਤਲਬ ਸਾਨੂੰ ਸੋਚ ਲੱਗ ਜਾਂਦੀ ਐ ਵੀ ਸਾਨੂੰ ਡਾਇਰੀ ਚ ਦੁੱਧ ਨਾਲ ਲੈ ਕੇ ਆਉਣਾ ਪੈਜੇ ਅਸੀਂ ਪਹਿਲੇ ਹੋਰ ਮੱਝ ਲੈ ਲੈਂਦੇ ਆ ਹਾਂਜੀ ਹਾਂ।
ਫੇਰ ਹੁਣ ਜਿਨ ਤੁਹਾਡੇ ਹੈਗੇ ਤੇ ਫੇਰ ਤੁਸੀਂ ਕਾਰ ਦਾ ਹੀ ਹਜੇ ਪੀਂਦੇ ਹੋ ਕਿ ਬਾਰ ਦਾ।
ਨਈ-ਨਈ ਕਰਦਾ ਹੀ ਦੁੱਧ, ਘਿਓ, ਮੱਖਣੀ ਮਤਲਬ ਤੁਸੀਂ ਆ ਦੇਖੋ ਦੇਸੀ ਘਿਓ ਤਾਂ ਅਸੀਂ ਕਦੇ ਬਾਰ ਦਾ ਖਾਧਾ ਹੀ ਨੀ ਹੈਗਾ। ਹਾਂਜੀ ਹਾਂ ਪਨੀਰ-ਪਨੀਰ ਵੀ ਨੀਂ ਅਸੀਂ ਬਾਜ਼ਾਰੋਂ ਕਦੇ ਵੀ ਲੈ ਕੇ ਆਏ ਹੈਗੇ।
ਅੱਛਾ ਐਨੇ ਟੈਮ ਤੋਂ ਕਦੇ ਨੀ ਘਿਓ ਵਗੈਰਾ ਸਭ ਆਪਣੇ ਕਾਰ ਦਾ ਈ।
ਹਾਂਜੀ-ਹਾਂਜੀ। ਹਾਂਜੀ ਹਾਂ ਅਸੀਂ ਨੀ ਕਦੇ ਵੀ ਬਾਰ ਦਾ
ਜਾਂਦੀ ਹੈਗੀ ਐ ਕਾਰ ਦੇ ਘਿਓ ਚ ਪਤਾ ਲੱਗੇ ਕਿ ਘਿਓ ਤਾਂਨੇ ਆ ਤੇ ਖਸ਼ਬੋ ਆਂਦੀ ਜਿੱਦਾ। ਬਾਰ ਦਾ ਤੇ ਲੱਗਦਾ ਈ ਨੀ ਹੈਗਾ ਕੁੱਛ।
ਹਾਂਜੀ ਹਾਂ ਮੈਨੂੰ ਤਾਂ ਨਾ ਐ ਲੱਗਦਾ ਹੁੰਦਾ ਵੀ ਬਾਰ ਦਾ ਖਾਧਾ ਨਾ ਖਾਧਾ ਇੱਕ ਬਰਾਬਰ ਈ ਆ।
ਔ ਏਂਜ ਲਗਦਾ ਜਿਦਾ ਡਾ ਡਾਲਡਾ ਘਿਓ ਵਿੱਚ ਮਿਲਾਇਆ ਹੋਏ।
ਹਾਂਜੀ ਹਾਂ।
ਕੋਈ ਖੁਸ਼ਬੂ ਨੀ ਕੋਈ ਕੁਛ ਨੀ, ਨੀ ਤੇ ਪੈਲੇ ਜਮਾਨੇ ਚ ਘਿਉ ਖਾਂਦੇ ਸੀ ਪਤਾ ਲੱਗਦਾ ਸੀ ਕਿ ਘਿਉ ਖਾਇਆ ਲੋਕਾਂ ਨੇ। ਕਿੰਨਾ-ਕਿੰਨਾ ਲੋਕੀ ਪੀ ਜਾਂਦੇ ਹੈਗੇ ਅੱਜ-ਕੱਲ ਦੇ ਬੱਚੇ ਘਿਓ ਨੂੰ ਕਹਿ ਏਝ ਮੂੰਹ ਫੇਰਦੇ ਹੈਗੇ
ਹਾਂਜੀ ਹਾਂ ਪੈਲਾਂ ਤਾਂ ਐਵੇ ਵੀ ਕੋਲੀ-ਕੋਲੀ
ਕੋਲੀ-ਕੋਲੀ ਕਿੱਦਾ ਲੋਕ ਦਾਲ ਸਬਜ਼ੀਆਂ ਚ ਵੱਖਰਾ, ਘਿਓ ਨਿਚੋੜ ਕੇ ਰੋਟੀ ਵੱਖਰੀ। ਅੱਜ-ਕੱਲ ਦੇ ਬੱਚੇ ਨੂੰ ਕੋ ਤੂਸੀ ਜਰਾ-ਜਰਾ ਦਾਲ ਚ ਘਿਓ, ਹਾਂਜੀ ਐ ਤੇ ਹੈ ਈ ਏ।
ਹਾਂਜੀ ਹਾਂ।
ਅੱਜ-ਕੱਲ ਦੇਖਲੋ ਹਾਂਜੀ ਹੁਣ ਸਾਨੂੰ ਹੀ ਲੈਲੋ ਅਸੀਂ
ਕੋਈ ਸਕਿੰਨ ਦੀ ਪ੍ਰੋਬਲਮ ਨੀ ਹੁੰਦੀ ਓਨਾਂ ਨੂੰ ਤਾਂਹੀ ਨੀ ਹੁੰਦੀ ਸੀਗੀ ਆਪਾਂ ਨੂੰ ਦੇਖ ਹੁਣ ਅੱਜ-ਕੱਲ ਮਾੜਾ ਜਾ ਰੇਤੇ ਚ ਬਾਗ ਜੇ ਆਪਾਂ ਨੂੰ ਹੋਰ ਈ ਕੋਈ ਨਾ ਕੋਈ ਅਲਰਜੀ ਹੋ ਜਾਂਦੀ।
ਹੋਰ-ਹੋਰ ਇੱਥ ਸਾਰੀ ਟੰਗਾਂ ਬੜੀਆਂ ਪੀੜਾਂ ਹੁੰਦੀਆਂ ਪਤਾ ਨੀ ਕੀ ਦਿੱਕਤ ਹੋ ਗਈ ਹੈਗੀ ਐ। ਜਦੋਂ ਦੇ ਅਸੀਂ ਐ ਕਰੋਨਾ ਦੇ ਟੀਕੇ ਲਵਾਏ ਹੈਗੇ ਨਾ ਅਸੀਂ।
ਹਾਂਜੀ-ਹਾਂਜੀ ਬਿਲਕੁਲ
ਤੇ ਟੰਗਾਂ ਔਰ ਪਿੰਨੀਆਂ ਸਮਝੋ ਕਿ ਥੋੜੀ ਦੇਰ ਵੀ ਪੈਰਾਂ ਤੇ ਖਲੋ ਜਾਓ ਤੇ ਪਤਾ ਨੀ ਕੀ ਹੋਨ ਲੱਗ ਜਾਂਦਾ ਹੈਗਾ
ਸਾਨੂੰ ਐਵੇਂ ਲੱਗਦਾ ਹਨਾ ਵੀ ਸਿਰਫ਼ ਆਪਣੀ ਹੀ ਲਾਗਦੇ ਨੇ ਮੈਨੂੰ ਜਦੋਂ ਕਿਸੇ ਨਾਲ ਗੱਲ ਕਰਦੇ ਨਾ ਫੇਰ ਪਤਾ ਲੱਗਦਾ ਵੀ ਸਭ ਦੀਆਂ ਹੀ ਦੁਖਦੀਆਂ
ਹਾਂਜੀ ਮੈਂ ਵੀ ਹੁਣ ਦੋ ਤਿੰਨ ਐਸੇ ਕਾਲ ਕੀਤੀਆਂ ਹੈਗੀਆਂ ਸਭ ਨੇ ਮੈਨੂੰ ਇਹੀਓ ਕਿਹਾ ਹੈਗਾ। ਕਿ ਸਾਡੇ ਪੈਰਾਂ ਚ ਤੇ ਸਾਡੇ ਪਿੰਨੀਆਂ ਚ ਬੜੀ ਪੀੜ ਹੁੰਦੀ ਪਈ ਹੈ ਮੈਂ ਕਿਹਾ ਸਾਡੇ ਵੀ ਹੁੰਦੀ ਪਈ ਹੈਗੀ ਏ।
ਹਾਂਜੀ ਹਾਂ ਫਿਰ ਪਤਾ ਲੱਗਦਾ ਆਪਾਂ ਨੂੰ ਵੀ ਸਭ ਦੀ ਹੁੰਦੀ ਏ ਕੇ ਸਿਰਫ
ਰੁ ਇੰੈਸ਼ਨ ਸਾਰੇ ਨੇ ਲਿੱਤੇ ਕਰੋਨਾ ਦੇ ਚਾਹੇ ਕਿਸੇ ਨੇ ਸਾਰੀ ਡੋਜ਼ ਲਿੱਤੀ ਹੈ ਕਿਸੇ ਨੇ ਇੱਕ ਅੱਧੀ ਡੋਜ਼ ਲਿੱਤੀ ਹੈ। ਹ
ਹਾਂਜੀ ਹਾਂ ਮੈਂ ਵੀ ਸਾਰੀ ਹੀ ਲੈਤੀ ਹੁ।
ਪਤਾ ਨੀ ਹੋਨ ਇਹ ਕੀ ਸਾਈਡ ਇਫੈਕਟ ਏ ਹੁਨ ਕੀ ਉਹ ਕੀ ਟੀਕਾ
ਹਾਂਜੀ ਮੈਨੂੰ ਐ ਲੱਗਦਾ ਨਾ ਮੈਂ ਵੀ ਵੀਕਨੈਸ ਕਰਤੀ ਉਹਨੇ ਆਪਣੀ ਬੋਡੀ ਚ
ਹੁਨ ਕੀ ਲਾਇਆ ਹੈਗਾ ਜਿਸ ਲੇ ਵੇਖੋ ਬਸ ਟੰਗਾ ਦਾ ਹੀ ਰੋਂਨਾ ਹੈ ਭਾਏ ਉਹ ਬੱਚੇਆਂ ਨੂੰ ਦੇਖ ਲੋ ਕਿਸੇ ਨੂੰ ਦੇਖ ਲੋ ਹਜੇ ਤੇ ਚਲੋ ਬੱਚੇਆਂ ਨੂੰ ਨਹੀਂ ਲੱਗੇ ਹੈਗੇ ਟੀਕੇ ਵਗੈਰਾ, ਅਸੀਂ ਲਵਾਏ ਹੈਗੇ ਹੈ। ਪਰ ਇਹ ਸਮਝ ਲਓ ਕਿ ਰਾਤੀ ਬਸ ਟੰਗਾ ਸਿੱਧੀਆਂ ਕਰਕੇ ਸੌ ਨੀ ਸਕਦੇ ਹੈਗੇ।
ਹਾਂਜੀ ਹਾਂ ਇਹ ਤਾਂ ਹੈ। ਮਤਲਬ ਜੇ ਆਪਾਂ ਕੋਈ ਕੰਮ ਕਰਦੇ ਹਨਾ ਫਿਰ ਤਾਂ ਆਪਾਂ ਨੂੰ ਹੋ ਜਾਦਾ ਵੀ ਆਪਾਂ ਨੂੰ ਥਕਾਵਟ ਹੋਗੀ ਹੁਣ ਜਦੋਂ ਵਿਹਲੇ ਹੁੰਨੇ ਆ ਉਦੋਂ ਵੀ ਇੰਨਾ ਪੀੜ ਕਰਦੀਆਂ ਨੇ।
ਜਦ ਤਕ ਲੱਗੇ ਦੇ ਆ ਤੇ ਕੋਈ ਦਿੱਕਤ ਨੀ ਹੈਗੀ, ਜੇ ਬਹਿ ਗਏ ਆ ਤੇ ਫੇਰ ਇੱਕਦਮ ਜੰਜਨਾਹਟ ਹੋਨ ਲੱਗ ਜਾਂਦੀ ਹੈ ਕਦੀ। ਕੁੱਛ ਹੋਨ ਲੱਗ ਜਾਂਦਾ ਝਟ ਹੀ ਪੈਰ ਸੁਨ ਹੋਨ ਲੱਗ ਜਾਂਦਾ ਹੈਗਾ। ਮੈਂ ਅਪਨੀ ਮੰਮੀ ਨੂੰ ਕਹਿੰਨੀ ਆ ਕਿ ਮੰਮੀ ਸਾਡੇ ਪੀੜ ਹੁੰਂਦੀ ਪਈ ਏ ਉਹ ਕਹਿੰਦੇ ਮੈਂ ਸਾਨੂੰ ਆਪ ਹੋਂਦੀਆਂ ਪਈਆਂ ਪੀੜਾਂ।
ਹਾਂਜੀ-ਹਾਂਜੀ ਚਲੋ ਠੀਕ ਹੈ ਜੀ ਫੇਰ
ਹਾਂਜੀ ਚਲੋ ਠੀਕ ਹੈ ਫੇਰ ਕਰਾਂਗੇ ਓਕੇ ਸਤ ਸ੍ਰੀ ਕਾਲ।